ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿਵੇਂ ਉ?
ਬਸ ਵਧੀਆ -ਵਧੀਆ ਜੀ, ਤੁਸੀਂ ਦੱਸੋ ਤੁਸੀਂ ਕਿਵੇਂ ੳਂ?
ਮੈਂ ਵੀ ਬੋਤ ਠੀਕ ਹਾਂ ਬੋਤ ਵਧੀਆ, ਤੁਸੀਂ ਸੁਨਾਓ ਹੋਰ ਕੀ ਕਰ ਰਏ ਸੀਗੇ, ਘਾਰ ਬਾਰ ਸਭ ਠੀਕ ਨੇ।
ਘਾਰ ਬਾਰ ਸਭ ਵਧੀਆ, ਤੁਸੀਂ ਦੱਸੋ ਉੱਧਰ ਕਿਵੇਂ ਸਭ।
ਹਾਂ -ਹਾਂ -ਹਾਂ, ਸਭ ਬੋਤ ਵਧੀਆ ਨੇ ਸਭ ਬਹੁਤ ਹੀ ਵਧੀਆ ਨੇ, ਹੋਰ ਕਿਵੇਂ ਰੋਟੀ ਪਾਨੀ ਖਾ ਲਿਆ।
ਨਹੀਂ ਬਸ ਰੋਟੀ, ਪਾਣੀ ਬੰਨ ਰਿਆ ਜੀ।
ਕਿਉਂ ਅੱਜ ਕਿ ਹੋ ਗਿਆ।
ਅੱਜ ਵੈਸੇ ਜੀ ਅ ਸਾਰੇ ਮਤਲਬ, ਸ਼ੋਪਿੰਗ ਕਰ ਰਹੇ ਸੀ ਤੇ ਉੱਥੋਂ ਲੇਟ ਹੋ ਗਏ ਆਨ ਚ। ਤਾਂ ਕਰਕੇ ਹਜੇ ਬੰਨ ਰਿਆ। ਹਾਂਜੀ।
ਮੈਂ ਕਿਆ ਅੱਜ ਖਰੀਦਦਾਰੀ ਚੱਲ ਰਈ ਸੀ, ਤੁਹਾਡੇ।
ਹਾਂਜੀ ਪੂਰੀ ਖਰੀਦਦਾਰੀ ਚੱਲ ਰਈ ਸੀ, ਜੀ ਬਜ਼ਾਰੋਂ।
ਅੱਛਾ- ਅੱਛਾ, ਕੋਈ ਗੱਲ ਨੀ ਵਧੀਆ ਬ ਜਾਣਾ ਵੀ ਚਾਈਦਾ ਕਦੇ ਕਦਈ।
ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਸੀ, ਤੇ ਉਨਾਂ ਦਾ ਮਨ ਕਰ ਗਿਆ। ਕੱਪੜੇ ਲੈਨ ਦਾ ਨਵੇਂ, ਤਾਂ ਕਰਕੇ ਅਸੀਂ ਚਲੇ ਗਏ ਸੀ।
ਅੱਛਾ- ਅੱਛਾ- ਅੱਛਾ, ਕਿਹੋ ਜੇ ਕੱਪੜੇ ਮਤਲ ਮਤਲਬ ਵਧੀਆ ਕੋਈ ਵਿਆਹ ਸ਼ਾਦੀ ਵਾਸਤੇ, ਕਿ ਨੋਰਮਲ ਜਿਹੀ ਘਾਰ ਬਾਹਰ ਪਾਨ ਲਈ, ਘਰ ਵਿੱਚ ਪਾਨ ਲਈ।
ਬਸ ਘਾਰ ਵਿੱਚ ਪਾਨ ਲਈ ਜੀ। ਮਤ ਤੁਸੀਂ ਕੈ ਈ ਸਕਦੇ ਹੋ, ਅੱਜ -ਕੱਲ੍ਹ ਤਾਂ ਤੁਸੀਂ ਵੇਖਿਆ ਈ ਏ ਪਹਿਰਾਵਾ ਕਿੰਨਾ ਬਦਲ ਗਿਆ ਪੰਜਾਬ ਚ।
ਹਾਂ ਬਈ ਪੰਜਾਬ ਚ ਕੀ, ਸਾਰੇ ਕਿਤੇ ਬਦਲ ਗਿਆ ਪਹਿਰਾਵਾ ਤਾਂ ਬਹੁਤ ਮਾੜਾ ਹੋ ਗਿਆ ਸਗੋਂ।
ਹੋਰ ਤੇ। ਵੇਖੋ ਨਾ ਕਿ ਲੋਕ ਜੇੜੇ। ਪੰਜਾਬ ਚ ਰੈਦੇ ਸੀਗੇ, ਪੁਰਾਣੇ ਟੈਮ ਚ ਉਹ ਕੁੜਤੇ- ਪਜਾਮੇ ਪਾਉਂਦੇ ਸੀਗੇ।
ਹਾਂਜੀ ਹੁਣ ਤਾਂ ਪੈਂਟਾਂ-ਸ਼ਰਟਾਂ ਚ ਆਈਓ ਉਹ ਬੜੇ ਹੋਏ ਆ ਵਿੱਚ ਹੀ, ਹੁਣ ਉਹਨਾਂ ਬਿਨਾਂ ਤਾਂ ਗੱਲ ਹੀ ਨਹੀਂ ਹੁੰਦੀ ਉਹਨਾਂ ਦੀ।
ਪੁਰਾਣੇ ਟਾਈਮ, ਪੈਂਟ ਸ਼ਰਟਾਂ ਵੀ ਚੱਲ ਜਾਂਦੀਆਂ ਜੀ ਪਰ ਅੱਜ-ਕੱਲ੍ਹ ਤਾਂ ਲੋਕੀ ਆ, ਜੀਨਾ-ਜੂਨਾ ਜੇ ਪਾ ਕੇ ਤੁਰੇ ਰਹਿੰਦੇ ਨੇ ਚੀਨਾਂ ਹੋਗਈਆਂ, ਸ਼ਰਟਾਂ ਹੋ ਗਈਆਂ ਉਹੀ ਇੱਕ ਤਾਂ ਨਵਾਂ ਜਿਹਾ, ਟਰੈਂਡ ਇਹਨਾਂ ਨੇ ਤਾਂ ਫੜੀਆਂ ਪੁਰਾਣੀਆਂ ਜ ਐਂ ਲੱਗਦਾ, ਜਿਵੇਂ ਰੱਦੀ ਚ ਚੱਕੀਆਂ ਹੋਣ।
ਹਾਂ, ਉਹੀ ਨਾ, ਵੀ ਫੈਸ਼ਨ ਦਾ ਤਾਂ ਮਤਲਬ ਮਤਲਬ ਸਮਝ ਨੀ ਆਉਂਦੀ, ਇਹ ਚੀਜ਼ ਇੱਕ ਤਾਂ ਚਲੋ, ਆਪਾਂ ਅਹ ਕਹਿ ਸਕਦੇ ਹਾਂ ਵੀ ਲੋਕੀ ਪ੍ਰਭਾਵਿਤ ਹੀ ਬਹੁਤ ਹੋਏ ਪਏ, ਅੰਗਰੇਜ਼ਾਂ ਤੋਂ ਉੱਧ ਚਲੋ ਅੰਗਰੇਜ਼ ਰਾਜ ਕਰਕੇ। ਕੇ ਗਏ ਸੀ, ਉਹਨਾਂ ਨੇ ਤਾਂ ਬੇੜਾਗਰ ਕਰਤਾ ਆਪਣੇ ਦੇਸ਼ ਦਾ ਤੇ। ਆਪਦੀ ਛਾਪ ਵੀ ਇਏਡੀ ਗੰਦੀ ਛਾਪ ਛੱਡ ਗਏ ਆ ਵੀ, ਲੋਕੀ ਪਾਗਲੀ ਹੋ ਜਾਂਦੇ ਆ ਵੀ। ਪਤਾ ਨਹੀਂ ਸਮਝਦੇ ਕਿ ਆਪਣੇ ਆਗੂ ਲੋਕੀ ਵੀ, ਅਸੀਂ ਤਾਂ ਬਈ ਬਹੁਤ ਵਧੀਆ ਮਹੂਰਤ ਆ, ਇਹ ਸਭ ਕਰਦੇ ਹੋਏ ਚੰਗੇ ਲੱਗਦੇ।
ਉਹੀ ਤਾਂ ਪੁਰਾਣੇ, ਮਤਲਬ ਪੁਰਾਣੇ ਟਾਈਮ, 'ਚ ਇਹ ਚੀਜ਼ਾਂ ਤਾਂ ਹੈ ਹੀ ਨਹੀਂ ਸੀਗੀਆਂ। ਅੱਜ-ਕੱਲ੍ਹ ਤਾਂ ਨਵੀਆਂ-ਨਵੀਆਂ ਹੀ ਚੱਲਣੱਗ ਗਿਆ। ਜ ਬੈੱਲ-ਬੋਟਮ ਹੋ ਗਿਆ, ਸਟਰੇਟ-ਫਿੱਟ ਦੀਆਂ ਹੋ ਗਈਆਂ। ਪਾਂਤਾ ਨੀ, ਇਹ ਕਿੱਥੋਂ-ਕਿੱਥੋਂ ਆ ਗਈਆਂ। ਪਹਿਲਾਂ ਤਾਂ ਸ਼ਰਟਾਂ ਵੀ ਨੋਰਮਲ ਹੁੰਦੀਆਂ ਹੁਣ ਤਾਂ ਪਤਾ ਪ ਲਾਈਨਾਂ ਵਾਲੀਆਂ ਚਾਹੀਦੀਆਂ, ਪ੍ਰਿੰਟਡ ਚਾਹੀਦੀਆਂ ਜੀ। ਸਾਨੂੰ ਇਹ ਹੋ ਗਿਆ, ਉਹ ਹੋ ਗਿਆ। ਫੋਟੋ ਲੱਗੀ ਹੋਣੀ ਚਾਹੀਦੀ ਜੀ।
ਨਾਲੇ ਹੁਣ ਤੁਸੀਂ ਇਹ ਦੇਖੋ, ਪੁਰਾਣੇ ਟਾਈਮ ਕੁੜਤਾ ਹੋ ਗਿਆ, ਕੁੜਤੇ-ਬਜਾਮੇ ਹੋ ਗਏ, ਚਾਦਰਾ ਲੱਗ ਕੇ ਦੇਖੋ ਲੋਕ ਪਾਉਂਦੇ ਸੀਗੇ ਹੀ, ਜਾਂ ਜਿਹੜੀਆਂ ਕੁੜੀਆਂ ਸੀਗੀਆਂ, ਉਹ ਪੰਜਾਬੀ ਸੂਟ ਪਾਉਂਦੇਆਂ ਸੀ। ਅੱਜ ਕੱਲ੍ਹ ਤਾਂ ਕੁੜੀਆਂ ਨੂੰ ਵੀ ਉਹੀ ਗਿਆ ਤੁਸੀਂ ਦੇਖੋ ਨਾ, ਕਿਹੋ ਜਿਹਾ ਭਰਾਵਾ ਹੋ ਗਿਆ ਉਹਨਾਂ ਦਾ।
ਹੁਣ ਤੁਸੀਂ ਵੇਖੋ, ਉਹ ਵੀ
ਨਾ ਬਾਈ, ਤੁਸੀਂ ਬੰਦਿਆਂ ਦੀ ਗੱਲ ਕਰਦੇ ਹੋ, ਇੱਥੇ ਤਾਂ ਮਤਲਬ
ਹਾਂਜੀ।
ਪਹਿਰਾਵਾ ਤਾਂ ਸਾਰਿਆਂ ਦਾ ਹੀ ਬਦਲ ਗਿਆ, ਇਹ ਤੁਸੀਂ ਭਾਵੇਂ ਜਿਹਦੀ ਮਰਜ਼ੀ ਗੱਲ ਕਰ, ਲੋ ਮੈਂ ਕਿਹਾ ਪਹਿਰਾਵਾ ਤਾਂ ਸਾਰਿਆਂ ਦਾ ਹੀ ਬਦਲ ਗਿਆ, ਇੰਨਾ ਜ਼ਿਆਦਾ ਗ਼ਲਤ ਹੋ ਗਿਆ ਨਾ ਪਹਿਰਾਵਾ ਵੀ ਲੋਕੀ ਦੇਖਦੇ ਨੀ, ਵੀ ਅਸੀਂ ਕੀ ਕਿਸ ਚੀਜ਼ ਤੇ ਆ ਕੇ ਅਸੀਂ ਕਰੀ ਜਾਂਦੇ ਕਿ ਇੱਥੇ ਸਰੀਰ ਨੂੰ ਢੱਕਣਾ, ਇੱਕ ਮਰਿਆਦਾ ਚ ਰਹਿਣਾ। ਮਤਲਬ, ਇਹ ਇਹ ਬਹੁਤ ਵਧੀਆ ਗੱਲ ਆ। ਆਪਾਂ ਐਂ ਨੀ ਕਹਿ ਰਹੇ ਕਿ ਪਾਓ, ਜਾਂ ਤੁਸੀਂ ਨਾ ਪਾਓ ਐਵੇਂ ਨਾ ਕਰੋ ਪਰ ਜਿਹਨਾਂ ਨੇ ਪਾਉਣ ਦਾ ਸ਼ੌਕ ਹੈ ਨਾ, ਜਿਹੜੇ ਪਾਉਣਾ ਨਹੀਂ ਚਾਹੁੰਦੇ, ਉਹਨਾਂ ਉੱਤੇ ਵੀ ਗ਼ਲਤ ਅਸਰ ਪਾਉਂਦੀਆਂ ਚੀਜ਼ਾਂ। ਠੀਕ ਹੈ, ਕਿਉਂਕਿ ਉਹਨਾਂ ਨੂੰ ਮਤਲਬ ਚਾਹ ਚੜ੍ਹਦੇ ਆ ਵੀ ਐਵੇਂ ਕਰੀਏ ਉਹ, ਕਰੀਏ ਜੋ ਕਿ ਸਹੀ ਨੇਗੇ, ਆਪਦੀ ਸੰਸਕ੍ਰਿਤੀ ਨਾਲ
ਇੱਕ ਹੁੰਦੇ ਆ ਕੱਪੜੇ ਆਪਣੇ ਸਰੀਰ ਦੀਆਂ ਜਿਹੜੇ ਚੀਜ਼ਾਂ ਉਹਨਾਂ ਨੂੰ ਲਕਾਉਣ ਵਾਸਤੇ ਹੁੰਦੇ ਨੇ, ਪਰ ਅੱਜ ਕੱਲ੍ਹ ਤਾਂ ਲੋਕ ਕਿ ਕੱਪੜੇ ਹੀ ਅੱਧੇ-ਅੱਧੇ ਜਿਹੇ ਪਾਉਦੇ ਆ ਜੀ, ਸਰੀਰ ਤਾਂ ਦਿਖਦਾ ਹੀ ਹੈ ਸਾਰਿਆਂ ਨੂੰ ਤੁਸੀਂ ਇਹ ਦੇਖੋ, ਪੁਰਾਣੇ ਟਾਈਮ ਇਹ ਚੀਜ਼ ਹੈ ਸੀ ਕੁਛ ਅੱਜ ਕੱਲ੍ਹ ਤਾਂ ਪੂਰੇ ਸਰੀਰ ਨੂੰ ਢੱਕਦੇ ਹੀ ਨੀ, ਕੱਪੜੇ ਇਹੋ ਜਿਹੇ ਕੱਪੜੇ ਆ ਗਏ ਜੀ ਬਾਜ਼ਾਰ ਚ।
ਹਾਂ, ਤਾਂ ਗਏ ਨੇ ਪਰ ਹੁਣ ਕੀ ਕਰੀਏ, ਸਮਾਜ ਹੈ ਉਹਦੇ ਨਾਲ ਐ ਕਹਿੰਦੇ ਨਾ ਵੀ ਮਤਲਬ ਚੇਂਜ ਆ ਜਿਹੜਾ ਫਿਰ ਇੱਕ ਨਵਾਂ ਜਿਹੜਾ ਹੁੰਦਾ ਐ ਬਦਲਾਵ, ਉਹ ਆਉਣਾ ਚਾਹੀਦਾ। ਤੇ ਉਹਦੇ ਨਾਲ ਆਪਾਂ ਨੂੰ ਬਦਲਣਾ ਚਾਹੀਦਾ, ਕਿਉਂਕਿ ਜੇ ਆਪਾਂ ਆਪਦੀ ਸੋਚ ਉਹਨਾਂ ਨਾਲ ਮਿਲਾਨਉਣ ਬੈਠਾਂਗੇ ਨਾ ਤਾਂ ਫੇਰ ਉਹ ਉੱਥੇ ਕਲੇਸ਼ਾਂ ਦੀ ਕਲੇਸ਼ ਵਾਲੀ ਗੱਲ ਹੈ ਪਰ ਆਪਾਂ ਐ ਵੀ ਕਿਸੇ ਨੂੰ ਨਹੀਂ ਨਹੀਂ ਨਹੀਂ ਇੱਕੀ ਮੈਂ ਤੁਹਾਨੂੰ ਇੱਥੇ ਟੋਕਣਾ ਚਾਵਾਂਗੀ। ਤੁਸੀਂ ਐਂ ਆਪਾਂ ਐਂ ਵੀ ਨੀ ਕਿਸੇ ਨੂੰ ਬੋਲ ਸਕਦੇ, ਕਿਉਂਕਿ ਹਰ ਕਿਸੇ ਦੀ ਆਪ ਦੀ ਮਰਜ਼ੀ ਆ ਪਰ ਬਸ ਆਪਾਂ ਇਹ ਬੋਲ ਰਹੇ ਹਾਂ ਕਿ ਇਹ ਚੀਜ਼ ਠੀਕ ਨਹੀਂ ਲੱਗਦੀ, ਇਹ ਜਿਵੇਂ ਦੇਖੋ ਜਿਹੜੇ ਪਿੱਛੇ ਪਿੱਛੇਤੜ ਇਲਾਕੇ ਨੇ, ਹਨਾ ਜਿਹੜੇ ਮਤਲਬ ਇੰਨੇ ਨਹੀਂ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ਾਂ ਹੈਗੀਆਂ। ਉਹ ਵੀ ਪ੍ਰਭਾਵਿਤ ਹੁੰਦੇ ਆ ਨਾ ਜਦੋਂ ਤਾਂ ਹੋ ਵੀ ਤੁਸੀਂ ਆਪਦੀ ਸੰਸਕ੍ਰਿਤੀ ਨੂੰ ਭੁੱਲੋ ਨਾ, ਇਹ ਹੈ ਬਸ ਮੁੱਦਾ ਆਪਦੀ ਸੰਸਕ੍ਰਿਤੀ ਨੂੰ ਨਾ ਭੁੱਲ ਕੇ, ਉਹਨੂੰ ਵੀ ਨਾਲ ਲੈ ਕੇ ਚੱਲੋ ਕਿ ਉਹਨੂੰ ਤੁਸੀਂ ਜਵੇ ਹੀ ਸਾਫ਼ ਕਰਤਾ ਆਪਦੇ ਰਸਤੇ ਤੋਂ ਤੇ ਬਸ ਤੁਸੀਂ ਕਿਸੇ ਦੇ ਮਗਰ ਲੱਗ ਕੇ ਭੇੜ ਚਾਲ ਜੀ ਹੋ ਕੇ ਸਾਰੇ ਹੀ ਉਹਨੂੰ ਇੱਕ ਮਗਰ ਹੋ ਹੋ ਕੇ ਕਰਨ ਲੱਗ ਗਏ ਨਾ ਉਹ ਚੀਜ਼, ਉਹ ਥੋੜ੍ਹੀ ਸਹੀ ਨਹੀਂ ਹੈਗੀ।
ਏ ਹੀ ਤਾਂ ਗੱਲ ਲੋ ਜੀ ਜਿਹੜਾ ਆਪਣਾ ਪੰਜਾਬ ਦਾ ਪਹਿਰਾਵਾ ਸੀਗਾ ਕਿੰਨਾ ਵਧੀਆ ਸੀਗਾ। ਹੁਣ ਲੋਕੀ ਉਹਨੂੰ ਹੀ ਭੁੱਲਦਾ ਜਾ ਰਿਹਾ।
ਹੂ ਹੂ
ਤੁਸੀਂ ਆਪੇ ਸੋਚੋ, ਜਿਹੜੇ ਸੂਟ ਹੁੰਦੇ ਸੀਗੇ, ਕਿੰਨੇ ਸੋਹਣੇ ਸੂਟ ਹੁੰਦੇ ਸੀ ਕੁੜੀਆਂ ਦੇ ਅੱਜ ਕੱਲ੍ਹ ਤਾਂ ਉਹ ਸੂਟ ਕੋਈ ਪਾਉਂਦਾ ਹੀ ਨਹੀਂ ਕੁੜੀਆਂ। ਕੋਈ ਕੁੜੀਆਂ ਸੂਟ ਪਾ ਕੇ ਨਹੀਂ ਰਾਜੀ ਹੈਗੀਆਂ।
। ਨਹੀਂ ਇਹ ਜੱਟੀਆਂ ਪੰਜਾਬਣਾ, ਇਹ ਨਾ ਇਹ ਜੀਨਾ ਪਾਉਣ ਤੋਂ ਵਧੀਆ ਨਾ ਇਹ ਸੂਟ ਟਾਂ ਚ ਬਹੁਤ ਸੋਹਣੀਆਂ ਲੱਗਦੀਆਂ
ਇਹ ਪੰਜਾਬ ਦੀ ਪਛਾਣ ਏ ਜੀ, ਜੱਟੀਆਂ ਦੀ ਏ ਪੰਜਾਬੀਆਂ ਸੂਟਾਂ ਤੋਂ ਹੁੰਦੀ ਸੀਗੀ
ਹਾਂ, ਸਹੀ ਗੱਲ ਆ ਪਟਿਆਲੇ ਦੇ ਸੂਟ ਬਹੁਤ ਅ ਮਤਲਬ ਚਰਚਾ ਰਹੇ ਨੇ, ਅੱਜ ਅੱਜ ਵੀ ਬਹੁਤ ਚਰਚਾ ਨੇ ਗਾਣਿਆਂ ਗੁਣਿਆਂ ਚ ਵੀ ਆਪਾਂ ਸੁਣ ਲੈਣੇ ਕਿੰਨੇ ਨਾਮ, ਪਟਿਆਲੇ ਸੂਟ ਨੇ, ਪਟਿਆਲੇ ਦੇ ਮਤਲਬ ਨਾਮ ਹੀ ਵੱਖਰਾ ਹੈ, ਨਾਮ ਹੀ ਤਾਂ ਮਤਲਬ ਇਹ ਚੀਜ਼ ਠੀਕ ਆ ਵੀ ਲੋਕੀ ਕਈ ਹੈਗੇ ਆ ਵੀ ਉਹ ਬਹੁਤ ਨੇ ਆਪਣੇ ਪੰਜਾਬ ਚ ਆਪਾਂ ਬਾਹਰ ਵੀ ਕਿਤੇ ਦੇਖ ਲਈ ਏ, ਵੀ ਉਹਨਾਂ ਨੂੰ ਹੈ ਵੀ ਸਾਡੀ ਸੰਸਕ੍ਰਿਤੀ ਹੋਵੇ ਪਰ ਜਿਹੜੇ ਬਾਲੇ ਪੜ੍ਹ ਲਿਖੇ ਜਾਂਦੇ ਨੇ ਨਾ, ਬਾਲੇ ਪੜ੍ਹ ਲਿਖੇ ਜਾਂਦੇ ਨੇ ਉਹਨਾਂ ਨੂੰ ਹੁੰਦਾ ਵੀ ਅਸੀਂ ਅਸੀਂ ਮੋਡਰਨ ਜੇ ਬਣੀਏ, ਅਸੀਂ ਐਂ ਹੋਈਏ ਉਹ ਹੋਈਏ ਫਿਰ ਉਹ ਦੇਖਾ ਦਿਖਾਈ ਕਰਕੇ ਨਾ, ਜਿਹੜੇ ਮਤਲਬ ਗਾਉ ਜਾਂ ਪਿੰਡਾਂ ਚ ਪੜ੍ਹ ਪੜ੍ਹ ਅੱਗੇ ਗਏ ਨੇ ਸ਼ਹਿਰਾਂ ਚ ਫੇਰ ਉੱਥੇ ਤਾਂ ਫਿਰ ਉਹ, ਜਿੱਥੇ ਸੰਗਤ ਹੈਗੀ ਹੈ ਨਾ ਜਿਹੋ ਜਿਹੀ ਫੇਰ ਉਹ ਜਿਹੋ ਜਿਹੀ ਸੰਗਤ ਉਵੇੇ ਜ ਰੰਗਤ, ਉਹ ਵਾਲਾ ਹਿਸਾਬ ਹੋ ਜਾਂਦਾ, ਜੇ ਅਸੀਂ ਸੰਗਤ ਚ ਰਹਿ ਆਵਾਂਗੇ
ਕਮਾਲ ਹੈ, ਪੈਸਾ ਤੇ ਹੁਣ ਅਸੀਂ ਪਹਿਰਾਵਾ ਬਦਲ ਲਿਆ ਉਹਦਾ, ਇਹ ਨਹੀਂ ਕਿ ਅਸੀਂ ਆਪਦੇ ਪੁੱਛਤਾ ਜਿਹੜਾ ਪਹਿਰਾਵਾ ਚੱਲ ਰਿਹਾ ਔ ਉਹਨੂੰ ਆਪਣਾਈ ਏ, ਇਹਨਾਂ ਨੇ ਇਹ ਤਾਂ ਕਰ ਨਾਣੀ ਆ, ਇਹ ਦੂਜੇ ਲੋਕਾਂ ਨੂੰ ਵੇਖ ਵਖਈਆ ਕਰਕੇ ਬਸ ਔਹੀ ਪਾ ਲੈਂਦੇ ਨੇ ਏਨਾਂ ਨੂੰ ਲੱਗਦਾ ਕਿ ਏ ਬੋਤ ਵਦੀਆ ਲੱਗ ਰੇ ਨੇ ਪਰ ਤੁਸੀਂ ਏ ਦੇਖੋ ਨਾ ਆਪਣੇ ਨੌਜਵਾਨ ਹੀ ਏ ਚੀਜ਼ਾਂ ਨੂੰ ਭੁਲਦੇ ਜਾ ਰੇ ਨੇ ਆਪ ਆਪਣਾ ਪਹਿਰਾਵਾ
ਹਾਂ-ਹਾਂ, ਹਾਂ। ਵੀ ਬਾਕੀਆਂ ਨੇ ਤਾਂ ਚਲੋ ਆਪਣੀ ਪੀੜੀਆਂ ਨੇ ਬਰਕਰਾਂ ਰੱਖਿਆ ਓਨੂੰ, ਪਰ ਕੋਈ ਗੱਲ ਨੀ ਵੀ ਜੀਦੀ ਹੁਣ ਜਿਵੇਂ ਦੀ ਵੀ ਇੱਛਾ ਆਪਾਂ ਸਾਰੇਆਂ ਨੂੰ ਨਈਂ ਬੋਲ ਸਕਦੇ ਪਰ ਠੀਕ ਆ ਜਿਸ ਸਾਬ ਨਾਲ ਸਾਰੇ ਚੱਲਣਾ ਚੋਂਦੇ ਆ ਜਾਂ ਉਵੇਂ ਕਰਕੇ ਪਰ ਫੇਰ ਵੀ ਮਤਲਬ ਹੋਣਾ ਚਾਈਦਾ ਲੋਕਾਂ ਨੂੰ ਵੀ ਆਪ ਦਾ ਨਾ ਭੁੱਲ ਕੇ ਕਿਓਂਕੇ ਅੰਗਰੇਜ਼ ਵੀ ਤਾਂ ਹੈ ਜੇ ਓਨਾਂ ਨੂੰ ਆਪਾਂ ਓਨਾਂ ਦੇ ਮਗਰ ਲੱਗ ਰਹੇ ਹਾਂ। ਅੰਗਰੇਜ਼ਾਂ ਦਾ ਵੈਸਟਰਨ ਕਲਚਰ ਆਪਾਂ ਇੱਥੇ ਲੈਕੇ ਆਈ ਯਾ ਰੇ ਆਂ ਓ ਥੋੜੀ ਆਪਣਾ-ਅਪਣਾ ਰੇ ਓ ਚਲੋ ਕੁੱਛ ਅੰਗਰੇਜ਼ਾ ਨਾ ਹੋ ਗਈਆਂ ਕੁੱਛ ਅੰਗਰੇਜ਼ ਹੋ ਗਏ। ਜੇ ਸਾੜੀਆਂ ਯਾਂ ਏਹੋ ਜਿਹੇ ਕੁੜਤੇ ਵਗੈਰਾ ਯਾ ਸੂਟ ਵਗੈਰਾ ਪਾ ਲੈਂਦੇ ਨੇ ਜੇ ਐਂ ਥੋੜੀ ਵੀ ਸਾਰੇ ਈ ਓਨਾਂ ਚੋਂ ਹੋ ਗਏ।
ਤੁਸੀਂ ਇਸ ਦੀ ਸਬ ਤੋਂ ਵੱਡੀ ਗੱਲ ਦੇਖੋ ਜੇਦੋਂ ਵਿਆਹ ਹੁੰਦਾ ਪੁਰਾਣੇ ਟੈਮ ਚ ਵਿਆਹ ਚ ਸ਼ੇਰਵਾਨੀਆਂ ਚੱਲਦੀਆਂ ਸੀ। ਅੱਜ-ਕੱਲ ਤੁਸੀਂ ਇੱਕ ਵੀ ਵਿਆਹ ਦੱਸਦੋ ਜਿੱਥੇ ਸ਼ੇਰਵਾਨੀਆਂ ਚੱਲਦੀਆਂ ਹੋਣ।
ਸਈ ਗੱਲ ਐ।
ਕੋਈ-ਕੋਈ ਜੇੜਾ ਬੰਦਾ ਲਾੜਾ ਏ ਓ ਸ਼ੇਰਵਾਨੀ ਪਾ ਕੇ ਰਾਜੀ ਨੀ ਐ ਪਤਾ ਥੋਨੂੰ ਅੱਜ-ਕੱਲ ਅੰਗਰੀ ਦੇ ਜੇੜੇ ਆ ਗਏ ਨਾ ਸ਼ੇਰਵਾਨੀਆ ਛੱਡੋ ਓ ਕੋਟ ਪੈਂਟ ਪਾਣ ਲਾਗੇ ਗੇ, ਕੋਟ ਪੈਂਟ ਪਾਨ ਲਾਗੇ। ਤੇ ਓ ਸਾਰਾ ਅੰਗਰੇਜ਼ਾਂ ਦਾ ਪੈਰਾਵਾ ਆਣ ਲਾਗੇਆ ਕੁਛ ਨੀ ਬਚੇਆ ਏ ਚੀਜ਼ਾਂ ਦਾ
ਹਾਂਜੀ।
ਏਹੀ ਦਾ ਚੱਕਰ ਐ ਜੀ। ਜਾਂ ਜੇੜਾ ਓ ਵਿਆਹ ਦਾ ਲਾੜਾ ਯਾਂ ਓਸ ਤੋਂ ਵੀ ਕੋਈ ਵੀ ਆਪਾਂ ਪਰਮ
ਲਾੜਾ ਲਾੜਾ ਨੀ ਲੱਗਦਾ ਐਂਏ ਕੈ ਸਕਦੇ ਆ ਆਪਾਂ। ਲਾੜਾ-ਲਾੜਾ ਨੀ ਲੱਗਦਾ ਵੀ ਲਾੜਾ ਹੈ ਓ। ਵੀ ਓ ਓਦਾ ਹੀ ਵਿਆਹ ਐ ਮਤਲਬ ਓ ਆ ਏ ਸਾਰੇਆਂ ਵਿੱਚ ਇੱਕੋ ਈ ਲੱਗਦਾ ਓ ਵੀ ਇੱਕ ਵਰਗਾ ਈ ਆ। ਮਤਲਬ ਹਰ ਇੱਕ ਨਾ ਪਹਿਰਾਵੇ ਦੀ ਨਾ ਆਪਣੀ ਪਹਿਚਾਣ ਹੁੰਦੀ ਸੀ, ਹਰ ਇੱਕ ਪਹਿਰਾਵੇ ਦੀ ਨਾ ਆਪਣਾ ਰੁਤਬਾ ਹੁੰਦਾ ਸੀ। ਵੇਖ ਕੇ ਦੂਰੋਂ ਈ ਪਤਾ ਲੱਗ ਜਾਂਦਾ ਸੀ ਵੀ ਏ, ਏ ਏ ਕੈਟੇਗਰੀ ਦਾ ਐਵੇਂ ਆ ਵੀ, ਵੀ ਰਾਜੇ ਦੀ ਪੋਸ਼ਾਕ ਆ ਜਿਵੇਂ। ਰਾਜੇਆਂ ਦੀ ਪੁਸ਼ਾਕ ਵੱਖਰੀ ਹੁੰਦੀ ਸੀ। ਮੰਤਰੀਆਂ ਦੀ ਪੁਸ਼ਾਕ ਵੱਖਰੀਆਂ ਹੁੰਦੀਆਂ ਸੀ ਮਤਲਬ ਓਥੋਂ ਓਨਾਂ ਦੇ ਓ ਪਤਾ ਲੱਗਦਾ ਸੀ ਵੀ ਅੱਛਾ ਏ ਪੱਦ ਤੇ ਏ ਪੱਦ ਤੇ ਬੈਠਾ ਏ ਐਵੇਂ ਦਾ ਏ ਐਵੇਂ ਕਰ ਰਿਆ। ਆਪਾਂ ਕਿਸੇ ਨੂੰ ਏਥੇ ਡੀ ਫੇਮ ਨੀ ਕਰਨਾ ਆਪਾਂ ਕਿਸੇ ਨੂੰ ਏਥੇ ਥੱਲੇ ਨੀ- ਕਰਨਾ ਪਰ ਫਿਰ ਵੀ ਅ ਜੀਦੀ ਆਪਦੀ ਮਰਜ਼ੀ ਓ ਪਾਵੇ ਪਰ ਆਪਦੀ ਜੇੜੀ ਰੂਟਸ ਆ ਨਾ ਆਪਦੀ ਜੜਾ ਨੇ, ਓਨੂੰ ਵੀ ਫੜ ਕੇ ਰੱਖੇ। ਓਨੂੰ ਨੀ ਭੁੱਲਣਾ, ਜੇ ਆਪਾਂ ਈ ਭੁੱਲ ਜਾਂਗੇ ਤਾਂ ਫੇਰ ਬੀ ਗਤੀ ਕਿੱਥੇ ਆ। ਫਿਰ ਆਪਣੇ ਸਮਾਜ ਦੀ, ਫਿਰ ਆਪਣੇ ਦੇਸ਼ ਦੀ ਗਤੀ
ਐ ਨਾ ਕਿ ਪੰਜਾਬ ਦਾ ਜੇੜਾ ਪੈਹਰਾਵਾ ਸੀ, ਓ ਬਦਲ ਰਿਆ ਸਾਰਾ। ਜੇ ਪੰਜਾਬ ਦਾ ਪਹਰਾਵਾ ਈ ਬਦਲਦੈ ਤੇ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੀ ਦੱਸਾਂਗੇ ਕਿ ਪੰਜਾਬ ਦਾ ਪਹਰਾਵਾ ਕੀ ਸੀ। ਸੀਗਾ ਤੇ ਜਦੋਂ ਤੱਕ ਆਪਾਂ ਨੂੰ ਈ ਨੀ ਪਤਾ ਜਦੋਂ ਤੱਕ ਆਪਾਂ ਨੂੰ ਈ ਨੀ ਪਤਾ ਤੇ ਆਪ ਪਾਂ ਅੱਗੇ ਕੀ ਹੀ ਦੱਸਾਂਗੇ, ਆਪਦੀਆਂ ਪੀੜ੍ਹੀਆਂ ਨੂੰ। ਤੇ ਜੇ ਆਪਾਂ ਅੱਜ-ਕੱਲ ਜੇੜੇ ਵਿਦੇਸ਼ਾਂ ਦੇ ਫੈਸ਼ਨ ਏ ਆਪਾਂ ਓਨਾਂ ਨੂੰ ਈ ਵਰਤੀ ਜਾਵਾਂਗੇ ਤੇ ਆਪਣਾ ਤਾਂ ਸਾਰਾ ਨਸ਼ਟ ਹੋ ਜਾਣਾ, ਖਤਮ ਈ ਕਰ ਦੇਣਾ ਪੂਰਾ।
ਸਈ ਗੱਲ ਐ, ਸਈ ਕੈ ਰੇ ਤੁਸੀਂ ਕੋਈ ਗਲਤ ਤਾਂ ਨਈ। ਬਸ ਥੋੜ੍ਹੇ ਨਾ ਅਹ ਬਦਲਾਵ ਦੀ ਲੋੜ ਹੈ ਲੋਕੀ ਮਾੜਾ ਜਾ ਸੁਧਰ ਜਾਨ ਨਾ ਫਿਰ ਸਭ ਕੁੱਛ ਸਹੀ ਆ। ਬਾਕੀ ਤੁਸੀਂ ਜੇੜੇ ਕੱਪੜੇ ਲੈ ਕੇ ਆਏ ਓ ਮਾੜਾ ਦੇਖੋ, ਕਿਵੇਂ ਨੇ ਕਿਵੇਂ ਨੀ ਤੇ ਮੈਂ ਵੀ ਕੰਮ ਕਰ ਲਾਂ ਆਪ ਦਾ।
ਹਾਂਜੀ-ਹਾਂਜੀ ਕੋਈ ਗੱਲ ਨੀ ਜੀ, ਸਸ ਸ਼੍ਰੀ ਕਾਲ।